ਦ
ਵੀਰ ਜੀ ਸਤ ਸ੍ਰੀ ਅਕਾਲ
ਸਤ ਸ੍ਰੀ ਅਕਾਲ ਵੀਰ ਜੀ
ਹੋਰ ਸੁਣਾਓ
ਬਸ ਵਧੀਆ ਵੀਰ ਜੀ ਤੁਸੀਂ ਦੱਸੋ
ਵਧੀਆ ਵਧੀਆ
ਹੋਰ ਵੀਰ ਜੀ
ਹੋਰ ਪੜ੍ਹਾਈ ਪੜੁਈ ਪੜ੍ਹਾਈ ਪੜੁਈ ਠੀਕ ਚੱਲ ਰਹੀ ਏ
ਹਾਂਜੀ ਹਾਂਜੀ ਵਧੀਆ ਚੱਲਦੀ ਪਈ ਏ
ਰਿਜ਼ਲਟ ਰੁਜ਼ਲਟ ਆ ਗਿਆ ਮਤਲਬ ਹੋਨੇ ਨੇ ਪੇਪਰ ਪੁਪਰ
ਨਹੀਂ ਹਜੇ ਤਾਂ ਮਤਲਬ ਰਹਿ ਗਏ ਨੇ ਤਿੰਨ ਕਿ ਚਾਰ ਪੇਪ ਉੱਪਰ ਰਹਿ ਗਏ ਨੇ ਹਾਂਜੀ ਹਾਂਜੀ ਹਾਂਜੀ ਤੁਸੀਂ ਦੱਸੋ ਤੁਹਾਡੇ ਹੋ ਗਏ ਪੇਪਰ ਅੱਛਾ ਆ ਗਿਆ ਰਿਜ਼ਲਟ ਤੁਹਾਡਾ ਹੋਰ ਕਿਵੇਂ ਦੇ ਆਏ ਨੇ ਨੰਬਰ ਫੇਰ
ਏਟੀ ਟੂ।
ਉਹ ਬਹੁਤ ਵਧੀਆ ਆ ਗਏ ਭਾਜੀ।
ਹੂੰ।
ਫਿਰ ਹੁਨ ਅੱਗੇ ਕੀ ਸੋਚਿਆ ਵੀਰ ਜੀ ਤੁਸੀ
ਹਮ
ਅੱਗੇ ਕੀ ਸੋਚਿਆ ਕਰਨ ਦਾ ਫਿਰ
ਜਿੰਨੇ ਮਰਜ਼ੀ ਨੰਬਰ ਆ ਜੇ ਵੀਰੇ ਮੈਂ ਤੇ ਬਿਜਨਸ ਹੀ ਕਰਨਾ ਮੈਂ ਨੀ ਜਾਂਨਾ ਜੋਬ ਜੁਬ ਵਿੱਚ ਜਿੰਨੇ ਮਰਜ਼ੀ ਨੰਬਰ ਆ ਜਾਣ
ਹਾਂਜੀ ਬਸ ਫਿਰ ਬਿਜ਼ਨਸ ਵਿੱਚ ਤਾਂ ਨੰਬਰ ਦੇ ਕੋਈ ਵੋ ਹੀ ਨਹੀਂ ਹੈਗੀ। ਕਿ ਵ ਮ ਕਿੇ ਆ ਭਾਵੇਂ ਨਬੇ ਭਾਵੇਂਾਹ ਭਾਵੇਂ ਚਾਲੀਆਂ
ਹਾ ਹਾ ਹਾ
ਬਿਜ਼ਨਸ,
ਹੋਰ ਸੁਣਾ, ਹੂੰ, ਕੀ ਕਰਦੇ ਸੀ?
ਬਸ ਕੁਛ ਨਹੀਂ ਭਾਜੀ ਮੈਂ ਥੋੜ੍ਹਾ ਜਿਹਾ, ਐਵੇਂ ਹੀ ਛੱਤ ਤੇ ਆਏ ਸੀ ਮੈਂ ਕਿਹਾ ਥੋੜ੍ਹਾ ਜਿਹਾ ਵੇਖਿਆ ਮੌਸਮ ਮਾਸਮ।
ਅੱਛਾ-ਅੱਛਾ।
ਹਾਂਜੀ-ਹਾਂਜੀ, ਹੋਰ ਤੁਸੀਂ ਕੀ ਕਰ ਰਹੇ ਹੋ?
ਮੈਂ ਤੇ ਆਈਸਕ੍ਰੀਮ ਖਾਣ ਆਇਆ ਸੀ ਦੋਸਤਾਂ ਨਾਲ।
ਅੱਛਾ-ਅੱਛਾ, ਚਲੋ ਵਧੀਆ ਗੱਲ ਹੈ।
ਹੋਰ।
ਬਸ ਵਧੀਆ ਵਧੀਆ ਤੁਸੀਂ ਦੱਸੋ।
ਮੌਸਮ ਮੁਸਮ ਠੀਕ ਹੈ ਤੁਹਾਡਾ ਸਭ ਉੱਥੇ?
ਹਾਂਜੀ।
ਮੈਂ ਕਿਹਾ ਮੌਸਮ ਮੁਸਮ, ਮੈਂ ਕਿਹਾ ਮੌਸਮ ਮੁਸਮ ਗਰਮੀ ਹੈਗੀ ਹੈ ਮਤਲਬ ਠੀਕ ਹੈ।
ਮੌਸਮ ਭਾਜੀ ਬੜੀ ਗਰਮੀ ਹੈ ਸੱਚੀ ਦੱਸਾਂ ਬਹੁਤ ਜ਼ਿਆਦਾ ਗਰਮੀ ਪੈਂਦੀ ਪਈ ਹੈ। ਮਤਲਬ ਇੱਥੇ ਇੰਨੀ ਗਰਮੀ ਪੈਂਦੀ ਪਈ ਹੈ ਬਾਹਰ ਨਿਕਲਣ ਦਾ ਹਾਲ ਨਹੀਂ ਹੈਗਾ, ਜੋ ਬੰਦਾ ਬਾਹਰ ਨਿਕਲਿਆ ਤਾਂ ਬਸ, ਉਹ ਤੁਸੀਂ ਇਹ ਮੰਨ ਲਉ ਬਸ ਕਿ ਚੱਲ ਕੇ ਬ ਅੰਦਰ ਆਊਗਾ।
ਹੂੰ ਹੂ
ਇੰਨੀ ਜ਼ਿਆਦਾ ਗਰਮੀ ਹੈਗੀ ਸਰੀਰ ਵਿੱਚ। ਹਾਂਜੀ ਹਾਂਜੀ।
ਸਵੇਰੇ ਠੰਡ ਚ ਹੀ ਆਉਂਦਾ ਕਿਉਂਕਿ ਠੰਢ ਚ ਪਤੰਗਾਂ ਉੱਡਦੀਆਂ ਨੇ। ਉ ਤੇ ਨਾਲ ਚਲਦੇ ਨੇ ਸਿੱਧੂ ਚੀਮੇ ਦੇ ਗਾਣੇ ਤੇ ਆਹੀ ਮਜ਼ਾ ਆਉਂਦਾ ਹੈ।
ਹਾਂ, ਹਾਂ, ਉਹ ਤਾਂ ਗੱਲ ਹੈਗੀ ਹੈ ਭਾਜੀ ਠੰਡ ਦਾ ਠੰਡ ਦਾ ਵੱਖਰਾ ਹੀ ਮਜ਼ਾ ਹੈ ਆਪਣਾ।
ਹੂੰ, ਤੇ ਤੁਸੀਂ ਕਿੰਨੇ ਗਾਣੇ, ਤੁਸੀਂ ਗਾਣੇ ਕਿੰਨੇ ਸੁਣਦੇ ਹੋ।
ਮੈਂ ਤਾਂ ਭਾਜੀ ਇਹੀ ਸਿੱਧੂ ਦੇ ਹੀ ਸੁਣਦਾ ਜ਼ਿਆਦਾਤਰ ਅਤੇ ਆਪਣਾ ਚੀਮਾ ਬਾਈ ਹੋ ਗਿਆ ਉਹ।
ਮੈਂ ਤੇ ਸਿੱਧੂ ਮੂਸੇਵਾਲਾ ਤੇ ਚੀਮੇ ਬਾਈ ਦਾ ਮੈਸ਼ ਬੜਾ ਵਧੀਆ ਲੱਗਦਾ। ਦੋਨਾਂ ਦਾ ਮਤਲਬ ਉਹ ਹਜੇ ਨਾ ਕੁਲਲੈਬ ਹੋਜੇ ਮਜ਼ਾ ਆਜੇ ਵੀਰੇੇ।
ਹਾਂਜੀ-ਹਾਂਜੀ, ਇਹ ਤਾਂ ਗੱਲ ਹੈਗੀ ਹੈ।
ਹੂੰ।
ਹੋਰ ਦੱਸੋ ਭਾਜੀ?
ਹੋਰ ਸਾਡੇ ਉੱਥੇ ਏਰੀਆ ਚੱਲਦੇ ਨੇ ਸਿੱਧੂ ਮੂਸੇ ਆਲੇ?
ਹਾਂਜੀ-ਹਾਂਜੀ, ਬਹੁਤ ਸੁਣਦੇ ਨੇ ਸਿੱਧੂ ਮੂਸੇਵਾਲੇ ਦਾ। ਜ਼ਿਆਦਾਤਰ ਕਰਰੇਜ਼ ਹੀ ਮਤਲਬ ਪੂਰੇ ਪੰਜਾਬ ਸਾਡੇ ਅੰਮ੍ਰਿਤਸਰ ਵਿੱਚ ਮੈਂ ਮੇਨ ਕਹਿੰਦਾ।
ਹੂੰ।
ਸਿੱਧੂ ਮੂਸੇਵਾਲੇ ਦਾ ਹੀ ਹੈਗਾ ਮੇਨ ਕੇਜ।
ਹੂੰ।
ਹਾਂਜੀ-ਹਾਂਜੀ।
ਤੇ ਸਿੱਧੂ ਮੂਸੇਵਾਲਾ ਹੁਣ ਵੇਖੋ ਮਤਲਬ ਚਾਰ ਸਾਲ ਹੋ ਗਏ ਨੇ ਉਹਨੂੰ ਦੁਨੀਆਂ ਛੱਡਿਆ ਹੋਏ। ਹੁਣ ਵੀ ਵੇਖੋ ਇਨੀ ਮਤਲਬ ਇਨਾਂ ਪਿਆਰ ਕਮਾ ਗਿਆ ਲੋਕਾਂ ਦੇ ਦਿਲਾਂ ਵਿੱਚ। ਹਲੇ ਵੀ ਟੋਪ ਤੇ ਹੈਗਾ। ਓਹ ਹੱਲੇ ਵੀ ਟੋਪ ਤੇ ਪੂਰੀ ਪੰਜਾਬ ਮਿਊਜਿਕ, ਪੰਜਾਬ ਮਿਊਜਿਕ ਹੀ ਮਤਲਬ ਪੂਰੀ ਮਿਊਜ਼ਿਕ ਇੰਡਸਟਰੀ ਲਾ ਲਓ ਤੁਸੀਂ ਪੰਜਾਬੀ ਇੰਡਸਟਰੀ ਕੀ ਕਹਿ ਰਹੇ ਹੋ ਮੈਂ ਪਿਊਰੀ ਮਿਊਜਿਕ ਇੰਡਸਟਰੀ ਲੈ ਲਓ ਹਲੇੇ ਵੀ ਟੋਪ ਤੇ ਬੈਠਾ ਵੇਖ ਲੋ।
ਹੁਣ ਤਾਂ ਭਾਜੀ ਬੋਲੀਵੁੱਡ ਵਿੱਚ ਆ ਗਿਆ ਸੀ ਉਹ ਸਿੱਧ ਮੂਸਿਆਲਾ ਬੋਲੀਵਡ ਚ ਗਣ ਮਣ ਸ਼ੁਰੂ ਕਰ ਦਿੱਤੀ
ਉਹਨੂੰ ਇੱਕ ਉਹਦੀ ਫਿਲਮ ਵੀ ਆਈ ਸੀ। ਤੇ ਦੀ ਸਟੂਡੈਂਟ ਤੇ ਇੱਕ ਹੋਰ ਆਈ ਸੀ ਮੂਸਾ ਜੱਟ। ਉਹ ਵੀ ਵੇਖ ਲਓ ਕਿੰਨੀ ਹਿੱਟ ਹੋਈ ਸੀ, ਤੁਸੀ ਤੁਹਾਨੂੰ ਇੱਕ ਗੱਲ ਦੱਸਾਂ ਹਲੇੇ ਨਾ ਮਤਲਬ ਕਰਨ ਔਜਲੇ ਦਾ ਗਾਣਾ ਆਇਆ ਸੀ। ਨਾਮ ਨੀ ਮੈਨੂੰ ਯਾਦ ਆ ਰਿਹਾ। ਤੇ ਉਹਨੂੰ ਨਾ ਉਹ ਵੀਡੀਓ ਨਾ ਇੱਕ ਮਿਲੀਅਨ ਕਰੋੜ ਤਿੰਨ ਯਾਂ ਚਾਰ ਦਿਨ ਲੱਗੇ ਸੀ, ਤੇ ਜਿਹੜਾ ਹੁਣ ਗਾਣਾ ਆਇਆ ਸੀ ਹੁਂਨ ਨਾ ਸਿੱਧੂ ਮੂਸੇ ਵਾਲ਼ੇ ਦਾ ਲੋਕ ਗਾਣਾ ਸੁਣੇ ਉਹਨਾਂ ਦਾ ਲੋਕ
ਹਾਂਜੀ-ਹਾਂਜੀ-ਹਾਂਜੀ।
ਉਹਨੂੰ ਮਤਲਬ ਕਿੰਨੇ ਟਾਈਮ ਵਿੱਚ ਹੋ ਗਿਆ ਹੋਏਗਾ ਇੱਕ ਮਿਲੀਅਨ ਕਰੋੜ
ਅੱਛਾ, ਵਾਹ! ਬਹੁਤ ਵਧੀਆ ਗੱਲ ਹੈਗੀ ਹੈ।
ਡੇਢ ਘੰਟੇ ਚ ਕਰੋਸ ਹੋ ਗਿਆ ਸੀ ਇੱਕ ਮਿਲੀਅਨ ਹੁਣ ਵੇਖ ਲਓ ਚਾਰ ਦਿਨ ਤੇ ਡੇਢ ਘੰਟਾ ਕਿੱਥੇ ਹੈਗੇ
ਸਹੀ ਗੱਲ ਹੈਗੀ ਹੈ ਲੋਕਾਂ ਦੇ ਭਾਜੀ ਮੈਂ ਕਹਿ ਰਿਹਾ ਅਹ
ਹੋ ਗਏ? ਛਿਆਨਵੇਂ ਘੰਟੇ ਤੇ ਹੁਣ ਵੇਖ ਲਓ ਡੇਢ ਘੰਟੇ 'ਚ ਕਿੰਨਾ ਫਰਕ ਹੈਗਾ ਹੈ।
ਮੈਂ ਉਹੀ ਤਾਂ ਕਹਿ ਰਿਹਾ ਭਾਅ ਜੀ ਮੈਂ ਲੋਕਾਂ ਦੇ ਮਤਲਬ ਹਫ ਹਫ਼ਤੇ ਹਫ਼ਤੇ 'ਚ ਹੋਂਦੇ ਨੇ ਮੀਲੀਅਨ ਫ ਵਿਊਵਰਸ ਗਾਣਿਆਂ ਦੇ ਉਹਦੇ ਡੇਢ ਘੰਟੇ ਤੇ ਤਾਂ ਬਹੁਤ ਘੱਟ ਮਤਲਬ ਇਹ ਤੋਂ ਰਿਕਾਰਡ ਕੋਈ ਟੁੱਟ ਹੀ ਨਹੀਂ ਸਕਦਾ ਮੈਂ ਕਹਿ ਰਿਹਾ।
ਹਮ ਤੇ ਸਿਰਫ਼ ਯੂਟਿਊਬ ਤੇ ਲਾਈਕ ਨਹੀ ਆਏ ਸੀ। ਜਿਹੜੀ ਮਤਲਬ ਸਿੱਧੂ ਮੂਸੇਆਲੇ ਦੀ ਆਈ ਡੀ ਤੇ ਪੋਸਟ ਪਈ ਸੀ ਨਾ ਉਹਦੇ ਚ ਵੀ ਮਤਲਬ ਆ ਗਏ ਸੀ ਤਿੰਨ-ਚਾਰ ਘੰਟੇ ਚ ਇੱਕ ਮਿਲੀਅਨ ਲਾਈਕ।
ਹਾਂਜੀ, ਹਾਂਜੀ। ਮੇਰੇ ਖਿਆਲ ਜਿਹੜੇ ਪੰਜਾਬੀ, ਜਿਹੜੇ ਪੰਜਾਬੀ ਸਿੰਗਰ ਹੈਗੇ ਨੇ ਸਭ ਤੋਂ ਜ਼ਿਆਦਾ ਮੇਰੇ ਖਿਆਲ ਸਿੱਧੂ ਮੂਸੇਵਾਲੇ ਦੇ ਹੀ ਲਾਈਕ ਕਹਿਣੇ ਗਾਣੇ ਤੇ
ਹਮ ਤੇ ਤੁਸੀਂ ਉਹਦੀ ਯੂਟਿਊਬ ਦਾ ਸਬਸਕ੍ਰਾਈਬਰ ਵੀ ਵੇਖ ਲਓ ਤੀਹ ਮਿਲੀਅਨ ਬਾਕੀ ਸਭ ਦੇ ਹੈਗੇ ਨੇ ਪੰਜ ਮਿਲੀਅਨ, ਛੇ ਮਿਲੀਅਨ। ਹੂੰ।
ਹਾਂ, ਉਹ ਤਾਂ ਹੈਗਾ ਈ ਏ ਪਾਜੀ।
ਮਤਲਬ ਸਭ ਤੋਂ ਤੋਪ ਤੇ ਹੈਗਾ ਉਹ। ਤੀਹ ਪੁਆਇੰਟ ਤੀਹ ਮਿਲੀਅਨ ਹੈਗੇ ਨੇ। ਤੀ ਪੁਆਇੰਟ ਤਿੰਨ ਮਿਲਅਨ।
ਹਾਂ ਤੀਹ ਪੁਆਇੰਟ ਤੀਹ ਮਿਲੀਅਨ ਭਾ ਜੀ ਘਾਟ ਨੀ ਪੈਂਦੇ ਬਹੁਤ ਪੈਂਦੇ ਨੇ। ਹਾਂਜੀ-ਹਾਂਜੀ। ਮਤਲਬ ਕਈ ਲੋਕਾਂ ਦਾ ਤਾਂ ਸਪਨਾ ਹੁੰਦਾ ਕਈ ਸਿੰਗਰਾਂ ਦਾ ਕਿ ਮੈਂ ਤੱਕ ਪਹੁੰਚ ਵੀ ਜਾਵਾਂ ਅਤੇ ਮਤਲਬ ਇੱਦਾਂ ਦਾੱਸ ਪੋਚ ਜਾਵੇ ਤਾਂ ਵੀ ਬਹੁਤ ਵਧੀਆ ਗੱਲ ਹੈਗੀ ਹੈ ਹੁਣ ਵੇਖੋ
ਹਾਲੇ ਸੱਤਰ ਗਾਣੇ ਹੋਰ ਪਏ ਨੇ, ਸਿੱਂਧੂ ਮੂਸੇ ਆਲੇ ਦੇ, ਜਿਹੜੇ ਆਨੇ ਨੇ ਹਾਲੇ।
ਹਾਂਜੀ ਪਤਾ। ਔਹ ਬੰਦਾ ਚਲਾ ਗਿਆ ਪਰ ਗਾਣੇ ਨਹੀਂ ਖਤਮ ਹੋਏਆ ਵੇਖ ਲਓ ਤੁਸੀਂ।
ਸੱਤਰ ਅੱਸੀ ਗਾਣੇ ਗਾ ਕੇ ਗਿਆ।
ਹਾਂ ਉਹੀ ਤਾਂ ਗੱਲ ਹੈ ਨਾ।
ਹਮ,
ਕ੍ਰਿਕਟ ਵੀ ਦੇਖ ਵੇਖਦੇ ਹੋ ਤੁਸੀਂ,
ਹੁਣ ਵੇਖਦਾ ਮਤਲਬ ਮੈਂ ਦਿਨ ਮੈਂ ਇਹ ਜਿਵੇਂ ਲੋਕੀ ਚਾਹੁੰਦੇ ਨੇ ਨਾ ਕਿ, ਸਿੱਧੂ ਮੂਸੇਵਾਲੇ ਤੇ ਕਰਨਉਜਲ੍ਹੇ ਦਾ ਕੋਲੇਬ ਐ, ਮੈਨੂੰ ਚਾਹੀਦਾ ਕਿ ਚਿਮੇ ਵਾਈ ਤੇ ਸਿੱਧੂ ਦਾ ਕੋਲੈਬ ਹੈ, ਕਿਉਂਕਿ ਕਰਨ ਔਜਲਾ ਗਾਂਦਾ ਪਿਆਰ ਆਲੇ ਗਾਣੇ ਮਤਲਬ ਪਿਆਰ ਆਲੇ ਗਾਣੋ ਮੈਨੂੰ ਪਸੰਦ ਨਹੀ ਹੈਗੇ, ਮੈਨੂੰ ਪਸੰਦ ਹੈ ਜਿਵੇਂ ਉਹ ਗਾਂਦੇ ਨੇ ਮਤਲਬ ਇੱਕ ਵਾਈਵ ਵੀ ਅਲੱਗ ਹੀ ਆ ਚੀਮੇ ਭਾਈ,
ਹਾਂਜੀ, ਹਾਂਜੀ
ਹਮ ਹਮ
ਅਤੇ ਮੇਰੇ ਖਿਆਲ ਚਿੰਮੇ ਦਾ ਵੀ ਸਪਨਾ ਹੈਗਾ ਹੈ ਕਿ ਮੈਂ ਸਿੱਧੂ ਮੂਸੇਵਾਲੇ ਇੱਕ,
ਹਾਂ ਤੇ ਉਹਨਾਂ ਉਣਦੇ ਗਾਣੇ ਚ ਵੀ ਤੁਸੀਂ ਸੁਣਿਓ ਹੋਣਾ ਕਿ ਕੀ, ਮੈਂ ਉਹਦਾ ਨਾ ਸਪਨਾ ਸੀ ਕਿ ਮੈਂ ਸਿੱਧੂ ਮੂਸੇਲੇੇ ਨਾਲ ਨਾ ਕੋਲੈਬ ਮਾਰਾ, ਤੇ ਉਹਨਾ ਸਪਨਾ ਸਪਨਾ ਹੀਂ ਰਹਿ ਗਿਆ ਹਾਲੇ ਤੱਕ,
ਹਮ ਕੋਈ ਨਹੀਂ ਉਹ ਤਾਂ ਬਸ ਟਾਇਮ ਟਾਇਮ ਦੀ ਗੱਲ ਹੈ ਨਾ,
ਤੇ, ਪੈਲਾ ਗਾਨਾ ਸਿੱਦੂ ਦਾ ਸੀ ਜੀ ਵੈਗਨ ਤੇ ਸਬ ਟੋਪ ਤੇ ਆਉਂਦਾ ਹੈਗਾ ਸੋ ਹਾਈ ੳਹਣੇ ਨਾ ਆ ਗਏ ਨੇ ਵਿਊਜ਼ ਆ ਗਏ ਨੇ ਯੂਟਿਊਬ ਤੇ ਨੌ ਸੌ ਕੁਛ ਮਿਲੀਅਨ ਆ ਗਏ ਮਤਲਬ ਨੱਬੇ, ਕਰੋੜ ਨੱਬੇ ਤੇ, ਫੋਰਨ ਵਿੱਚ ਵੀ ਆਉਂਦੇ ਗਾਣੇ ਨਹੀਂ ਨਹੀਂ ਲੋਕੀ
ਹਂ, ਹਂ, ਹਂ।
ਜਿੱਥੇ ਵੀ ਵੇਖ ਲਓ ਸਿੱਧੂ ਮੂਸੇਵਾਲਾ ਸਿੱਧ ਮੂਸੇ ਕਨੇਡਾ, ਸਿੱਧ ਮੂਸੇਲਾ ਯੂ ਐੱਸ ਏ, ਸਿੱਧ ਮੂਸੇਲਾ ਹੁਣ ਤਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਉਹ ਸਭ ਜਗਾ ਹੀ ਹੋ ਹੀ ਜਾ ਰਿਹਾ ਉੱਥੇ।
ਹੂੰ, ਹੂੰ ਮੇਰੇ ਖਿਆਲ ਉਹ ਜਿਹੜਾ ਉਹ ਸੌ ਵਾਲੀ ਗਾਣੇ ਆ ਗਾਣਾ ਆਇਆ ਸੀ। ਉੱਥੋਂ ਚੜ੍ਹਿਆ ਉਹ ਸਿੱਧੂ ਮੂਸੇਵਾਲਾ ਜ਼ਿਆਦਾ ਹੈ ਨਾ?
ਉਹਦਾ ਨਾਮ ਵੀ ਸੋਹਾਈ ਤੇ ਉਹੀ ਗਾਣੇ ਨਾਲ ਸੋਹਾਈ ਜ਼ਿਆਦਾ ਚਲਾ ਗਿਆ।
ਵਾਈ ਚੜਦਾ ਗਿਆ। ਚੜ੍ਹਦਾ ਜਾਂ ਫਿਰ ਚੜ੍ਹਦੀ ਕਲਾਂ ਵਿੱਚ ਚੜ੍ਹੇਗਾ
ਹੈ ਤੇ ਇਹ ਨਾ ਮਤਲਬ ਦੂਜੇ ਇਹ ਦੀ ਡੈਥ ਦਾ ਕਰਨ ਬਹੁਤ ਸਿੰਗਰ ਸੀ। ਜਿਵੇਂ ਸਰਕਾਰ ਤੇ ਮਿਲਲੀ ਹੋਈ ਸੀ ਕਿ ਹਾਂ ਬ ਮਤਲਬ ਤੇ ਇੱਕ ਉਹਨੇ ਨਾ ਇੱਕ ਸਾਲ ਚ ਤੇਈ ਕਰੋੜ ਦਾ ਟੈਕਸ ਦਿੱਤਾ ਸੀ ਸਰਕਾਰ ਨੂੰ। ਤੇ ਸਾਰੇ ਸਿੰਗਰ ਨਾ ਮਿਲਲੇ ਹੋਏ ਸੀ। ਓਨਾ ਨੂੰ ਛੜਨ ਹੋ ਰਹੀ ਸੀ ਕਿ, ਸਾਡੇ ਤੋਂ ਤਾਂ ਬਹੁਤ ਉੱਪਰ ਚਲਾ ਗਿਆ ਸਿਧੂ ਮੂਸੇਵਾਲਾ। ਤੇ ਓਹ ਸਾਰਿਆਂ ਨੇ ਨਾ ਮਿਲ ਕੇ ਮਰਵਾਇਆ ਸੀ। ਤੇ ਤੁਹਾਨੂੰ ਪਤਾ ਹੀ ਹੋਣਾ ਮਨਕੀਰਤ ਔਲਾਖ ਮੇਰੇ ਖਿਆਲ ਕਨੇਡਾ ਭੱਜਿਆ ਸੀ ਪਤਾ ਨੀ ਹੋਰ ਕਿੱਥੇ ਭੱਜਿਆ ਸੀ। ਤੇ ਉਹ ਵੀ ਭਜ ਗਿਆ ਸੀ। ਕਰਨ ਓਜਲਾ ਵੀ ਮਤਲਬ ਲਿਖਿਆ ਨੀ ਸੀ ਉਹਦੇ ਚ ਗਾਣਾ ਨੀ ਆਇਆ ਸੀ। ਉਹ ਦਾ ਕੋਈ ਤੇ ਮਤਲਬ ਸਾਰੇ ਸਿੰਗਰ ਮਿਲਲੇ ਹੋਏ ਸੀ। ਸਾਰੇ ਤਾਂ ਨੀ ਕਹਿ ਸਕਦੇ ਥੋਡੇ- ਬਹੁਤੇ ਤਾਂ ਮਿਲਲੇ ਹੋਏ ਸੀ।
ਸਭ ਦਾ ਇੱਕ ਗਰੁੱਪ ਬਣਿਆ ਹੋਇ ਸੀ। ਇਹਨੂੰ ਮਤਲਬ ਹਟਾਉਣਾ ਐ ਰਸਤੇ 'ਚ ਕੋਈ ਗੱਲ ਨਹੀਂ।
ਮਰਵਾਇਆ ਸਿੰਗਰਾਂ ਨੇ ਪਰ ਨਾਮ ਨਾ ਲੋਰੈਂਸ ਬਿਸ਼ਨੋ ਹੀ ਦ ਲਾਤਾ।
ਹੂੰ, ਹੂੰ, ਹਾਂ ਉਹੀ ਕੀਤਾ ਏ।
ਹਮ ਲੋ ਉਹਨਾਂ ਦਾ ਨਾਮ ਆਇਆ ਸੀ ਕਿ ਲੋਰੈਂਸ ਬਿਸ਼ਨੋਈ ਦੇ ਭਰਾ ਨੇ ਨਾ ਦੇ ਭਰਾ ਨੂੰ ਨਾ ਸਿੱਧੂ ਦੇ ਭਰਾ ਨੇ ਮਾਰਿਆ ਸੀ ਤਾਂ ਕਰਕੇ ਉਹਨੂੰ
ਹੈਗਾ ਜੇਲ੍ਹ ਵਿੱਚ ਹੈਗਾ ਨਾ। ਤਾਂ ਉਹਨੂੰ ਨਾਲ ਲਾ ਤਾਂ ਉਹ ਕੀ ਕਰਾ ਸਕਦਾ।
ਹੂੰ
ਉਹੀ ਮੇਨ ਗੱਲ ਹੈਗੀ ਆ।
ਹੂੰ
ਹਮ ਤੇ ਹੋਰ ਦੱਸੋ ਤੁਸੀਂ ਕ੍ਰੀਕਟ ਵੇਖਦੇ ਹੋ ਭਾਅ ਜੀ?
ਹਾਂਜੀ
ਹਾਂ ਤੇ ਹੁਣ ਤੁਹਾਨੂੰ ਪਤਾ ਹੈ ਜਿਹੜਾ ਐਮ ਐਸ ਧੋਨੀ ਦੀ ਨਿਊਜ਼ ਆਉਂਦੀ ਪ ਕਹਿੰਦਾ ਕਿ ਮੈਂਟਰ ਬਣ ਕੇ ਵਾਪਸ ਆਊਗਾ।
ਹਾਂਜੀ ਦੋ ਹਜ਼ਾਰ ਸਤਾਈਸ ਚੋਂ ਮਿੰਟ ਬੰਨੇਗਾ ਤੇ ਮੈਂ ਇਹੀ ਚਾਹੁੰਦਾ ਸੀ ਕਿ ਉਹ ਐਮਐਸ ਧੋਨੀ ਮੈਂਟਲ ਬਣੇ ਅਤੇ ਮਤਲਬ ਐਕਸਪੀਰੀਅੰਸ ਕੈਪਟਨ ਚੂਜ ਕਰ ਰਹੇ ਦੋ ਹਜ਼ਾਰ ਸਤਾਈਸ ਦੇ ਵਰਲਡ ਕੱਪ ਲਈ ਕਿਉਂਕਿ ਜੇ ਨਵਾਂ ਕੈਪਟਨ ਬੰਨੇਗਾ ਮਤਲਬ ਉਹਨੂੰ ਇਨਾ ਮਤਲਬ ਐਕਸਪੀਰੀਅੰਸ ਤਾਂ ਨਹੀਂ ਹੋਏਗਾ ਕਿ, ਕਿਵੇਂ ਵਰਲਡ ਕੱਪ ਕਿਵੇਂ ਖੇਲਦੇ ਨੇ?
ਹਾਂਜੀ, ਹਾਂਜੀ, ਹਾਂਜੀ
ਤੇ ਮਤਲਬ ਵਰਲਡ ਕੱਪ ਕੋਈ ਆਸਾਨ ਚੀਜ਼ ਤੇ ਹੈ ਨਈ। ਚਾਰ ਸਾਲ ਬਾਅਦ ਆਦਾਂ ਵਰਲਡ ਕੱਪ ਵੀ।
ਹਾਂਜੀ ਹੁਣ ਤੁਸੀਂ ਇਹ ਵੇਖ ਲਓ। ਜੇ ਐੱਮ ਐੱਸ ਧੋਨੀ ਮੈਂਟਰ ਬਣ ਕੇ ਗਿਆ ਅਤੇ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤ ਪਹਿਲੇੇ ਤੋਂ ਹੈਗੀ ਨੇ ਟੀਮ ਵਿੱਚ
ਹਮ, ਹਾਂਜੀ, ਤੇ ਮੈਂ ਤਾਂ ਚਾਹੁੰਦਾ ਕਿ ਐਮ ਐਸ ਧੋਨੀ ਰੋਹਿਤ ਸ਼ਰਮਾ ਨੂੰ ਕੈਪਟਨ ਬਣਾ ਦੇ, ਫੇਰ ਵੇਖੋ ਤੁਸੀਂ ਮਜ਼ਾ ਕਿੰਨਾ ਆਏਗਾ।
ਹਾਂਜੀ-ਹਾਂਜੀ, ਉਹ ਤਾਂ ਫਿਰ ਮਜ਼ਾ ਬਹੁਤ ਆ ਜਾਂਦਾ।
ਹਮ
ਭਾਜੀ ਮੈਂ ਤਾਂ ਇੱਕ ਇਹ ਵੀ ਚਾਹੁੰਦਾ, ਗੰਭੀਰ ਨੂੰ ਵੀ ਹਟਾਓ ਤੁਸੀਂ ਕੋਚ 'ਤੇ। ਫਿਰ ਨਾ ਕੋਚ ਵੀ ਉਹੀ ਦੂਜਾ ਲਿਆਓ ਯੁਵਰਾਜ ਸਿੰਘ ਵਗੈਰਾ ਕੋਈ ਲਿਆਓ, ਫਿਰ ਹਾਂ ਪਰ ਉਹ ਨਹੀਂ ਆ ਸਕਦੇ, ਪਰ ਏ ਨਾ ਲੜਾਈ ਹੋ ਸਕਦੀ ਹੈ, ਕਿਉਂਕਿ ਗੰਭੀਰ ਚਾਹੁੰਦਾ ਹੈ ਕਿ ਕੈਪਟਨ ਬਣਾ ਰਹੇ ਤੇ ਐਮ ਐਸ ਧੋਨੀ ਕੀ ਪਤਾ ਚਾਹਊਗਾ ਕਿ, ਰੋਹਿਤ ਸ਼ਰਮਾ ਕੈਪਟਨ ਬਣੇ ਫਿਰ ਐਲਾਂਨੀ ਉਹਨਾਂ ਦੀ ਲੜਾਈ ਹੋ ਜਾਊਗੀ, ਐਮ ਐਸ ਧੋਨੀ ਤੇ ਗੰਭੀਰ ਦੀ, ਗੰਭੀਰ ਬੜਾ ਜਲਦਾ ਵੀ ਹੈਗਾ ਐਮ ਐਸ ਧੋਨੀ ਤੋਂ। ਤੁਹਾਨੂੰ ਪਤਾ ਹੀ ਹੋਣਾ।
ਹਾਂ-ਹਾਂ ਤੇ ਓ ਉਹਦੀ ਨਿਊਜ਼ ਵੀ ਤੇ ਆਈ ਤੇ, ਗੌਤਮ ਗੰਭੀਰ ਕਹਿੰਦਾ ਛੱਕਿਆ ਨੇ ਉਹ ਨੀ ਜਿਤਾਇਆ ਸੀ। ਤੇ ਐਂ ਨੀ ਪਤਾ ਚੱਕ ਨਾ ਲੱਗਦਾ ਇੰਡੀਅਨ ਟੀਮ ਹਾਰ ਜਾਂਦੀ ਉੱਥੇ ਇੱਕ ਬੋਲ ਤੇ ਛੇ ਰਨ ਚਾਹੀਦੇ ਸੀ ਜਦ ਦੇ
ਫਿਰ ਪਤਾ ਕੀ ਹੋਊਗਾ ਪੋਲੀ ਦੋਵੇਂ ਹੋਣਗੀਆਂ, ਨਾ ਫਿਰ ਪੋਲੀਟਿਕਸ ਕਰਕੇ ਇੰਡੀਆ ਟੀਮ ਤੋਂ ਫਰਕ ਪਏਗਾ, ਫਿਰ ਇੰਡੀਆ ਟੀਮ ਹਾਰ ਵੀ ਸਕਦੀ ਹੈ ਜ਼ਿਆਦਾ ਪਰ ਪੋਲੀਟਿਕਸ ਵਿੱਚ ਚ ਹੋਗੀ ਨਾ ਜਿਵੇਂ ਗਿੱਲ ਨੂੰ ਕਪਤਾਨ ਬਣਾ ਤ ਉਹ ਕਹਿੰਦਾ ਨਹੀਂ ਰੋਹਿਤ ਸ਼ਰਮਾ ਨੂੰ ਬਣਾਓ ਲੜਾਈ ਹੋ ਜਾਊਗੀ
ਹਮ, ਤੇ ਹੁਣ ਵੇਖੋ ਹਰਸੀ- ਹਰਸੀ ਹਮ ਹਰਸੀਤ ਰਾਣਾ ਨਾਲ ਇਨਾ ਪਰਫੋਰਮ ਵੀ ਨੀ ਕਰਨ ਫੇਰ ਵੀ ਉਹਨੂੰ ਟੀਮ ਵਿਚ ਰੱਖਦੇ ਪਏ ਨੇ।
ਹਾਂਜੀ-ਹਾਂਜੀ, ਉਹ ਦੋਨੀ ਤਾਂ ਇਹੋ ਜਿਹਾ ਬੰਦਾ ਹੈਗਾ, ਉਹਨੂੰ ਖੁਦ ਦੀ ਟੀਮ ਚਾਹੀਦੀ ਹੈ, ਜਿਹੜੀ ਪ੍ਰੋਪਰ ਹੋਵੇ। ਜਿਹੜੀ ਉਹਨੂੰ ਲੱਗੇ, ਕਿ ਹਾਂ ਬਾਈ ਪ੍ਰੋਪਰ ਇਹ ਟੀਮ ਹੈਗੀ ਹੈ, ਉਹ ਏਹ ਨਹੀਂ ਵੇਖਦਾ ਇਹ ਮੇਰਾ ਮੁੰਡਾ ਹੈਗਾ ਅਤੇ ਇਹ ਮੇਰਾ ਦੋਸਤ ਯਾਰ ਹੈਗਾ ਤੇ ਇਹਨੂੰ ਖੜਾਵਾਂ, ਇਹਨੂੰ ਨਹੀਂ ਖੜਾਵਾਂ ਉਹ ਟੀਮ ਜਿਹੜਾ ਬਣਾ ਕੇ ਚੱਲਦਾ ਹੈ, ਉਹ ਪ੍ਰੋਪਰ ਟੀਮ ਬਣਾ ਕੇ ਚੱਲਦਾ ਜਿਹੜੇ ਪਰਫੋਮ ਕਰਦੇ ਨੇ ਉਹਨਾਂ ਨੂੰ ਕੁਝ ਵੀ ਪਰਫੋਮ ਨਹੀਂ ਕਰ ਰਿਹਾ, ਬਸ ਗੁ ਗੌਤਮ ਗੰਭੀਰ ਫਿਰ ਵੀ ਉਹਨੂੰ ਕਰੇਗਾ, ਕਿਉਂਕਿ ਉਹ ਕੋਲਕੱਤਾ ਦਾ ਹੈਗਾ, ਬਸ ਕੋਲਕੱਤਾ ਨਾਈਟ ਰਾਈਡਰ ਦਾ ਪਲੇਅਰ ਏ।
ਹਾਂ, ਤੇ ਹੁਣ ਤੁਸੀਂ ਵੇਖ ਸਕਦੇ ਹੋ ਜਿਵੇਂ ਸਾਡੀ ਟੈਸਟ ਟੀਮ ਹੈ, ਗੌਤਮ ਗੰਭੀਰ ਨੇ ਪੂਰੀ ਜੀ ਟੀ ਟੀਮ ਬਣਾਤੀ ਏ ਸਾਰੇ ਸਾਰੇ ਮਤਲਬ ਜੀ ਟੀ ਦੇ ਪਲੇਅਰ ਲੈ ਲਿੱਤੇ ਨੇ ਆਈ ਪੀ ਐਲ ਜੀ ਟੀ ਦੇ
ਉਹ ਵੀ ਮੈਂ ਵੇਖਿਆ, ਸਾਰੀ ਟੈਸਟ ਟੀਮ ਸਾਰੀ ਗੁਜਰਾਤ ਦੀ ਟੀਮ ਦੀ ਹੈਗੀ ਹੈ। ਸ਼ੁਭਮਨ ਗਿੱਲ ਹੋ ਗਿਆ, ਤੁਹਾਡਾ ਸਾਈ-'- ਦਰਸ਼ਨ ਹੋ ਗਿਆ, ਹੋਰ ਵੀ ਬੜੇ ਪਲੇਰ ਨੇ, ਜਿਹੜਾ ਇਹ ਕਿ ਨਾ ਹੋ ਗਿਆ
ਵਾਸ਼ਿੰਗਟਨ, ਸੁੰਦਰ ਸਾਈਜ਼ ਹਾਂ ਚਲੋ ਠੀਕ ਹੈ ਵੀਰੇ, ਫਿਰ ਬਸ ਜੋ ਹੋਏਗਾ ਵੇਖੀ ਜਾਏਗੀ।
ਹਾਂ, ਵਾਸ਼ਿੰਗਟਨ ਸੁੰਦਰ ਵੀ ਹੈ, ਸਾਰੇ ਜੀ ਟੀ ਦੇ ਪਲੇਅਰ ਹੀ ਗੁਸਾ ਤੇ ਸਾਰੇ।
ਹਮ, ਚਲੋ ਠੀਕ ਹੈ ਫੇਰ, ਬਾਅਦ ਚ ਗੱਲ ਕਰਾਂਗੇ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ।